ਹੈਲੋ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ।
ਮੈਂ ਵਧੀਆ ਤੁਸੀਂ ਸੁਣਾਓ।
ਸਭ ਵਧੀਆ ਜੀ ਤੁਸੀਂ ਦੱਸੋ। ਕਿਵੇਂ ਮੌਸਮ ਹੈ ਤੁਹਾਡੇ ਉੱਧਰ।
ਬੜਾ ਖਰਾਬ ਹੋਇਆ ਪਿਆ ਬਾਰਿਸ਼ ਦਾ ਮੌਸਮ ਬਣਦਾ ਪਿਆ ਬਸ।
ਹਾਂਜੀ ਸਾਡੇ ਵੀ ਐਵੇਂ ਹੀ ਹੋਇਆ ਪਿਆ ਬਸ ਥੋੜਾ ਥੋੜਾ ਲੱਗ ਰਿਹਾ ਕਿ ਬਰਸਾਤ ਆ ਜੇ ਗੀ।
ਨਹੀਂ ਨਹੀਂ ਬਾਰਿਸ਼ ਆਏਗੀ ਅੱਜ ਤੇ ਬੜੀ ਆਏਗੀ।
ਅੱਛਾ ਜੀ।
ਹੂੰ।
ਹੋਰ ਜੀ ਤੁਸੀਂ ਸੁਣਾਓ।
ਬਸ ਵਧੀਆ। ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ। ਅੱਛਾ।
ਹਰ ਸਾਲ ਜਾਈਦੈ ਜੀ।
ਉੱਥੇ ਕਿਵੇਂ ਮੌਸਮ ਹੁੰਦੈ।
ਉੱਥੇ ਤੇ ਗਰਮੀ ਹੁੰਦੀ ਨੀ ਬਸ ਦਿਨੇ ਵੇਲੇ ਲੱਗਦੀ ਹੈ। ਗਰਮੀ ਧੁੱਪ ਜਿਹੀ ਹੁੰਦੀ ਹੈ। ਦਿਨੇ ਵੇਲੇ। ਸਵੇਰੇ ਠੰਡਾ ਮੌਸਮ ਹੁੰਦਾ ਹੈ। ਰਾਤ ਨੂੰ ਵੀ ਠੰਡਾ ਮੌਸਮ ਹੁੰਦਾ ਹੈ। ਮਤਲਬ ਲੋੜ ਨੀ ਕੋਈ। ਤੁਹਾਨੂੰ ਏ ਸੀ ਦੀ ਜਾਂ ਕੁਛ ਦੀ ਲੋੜ ਨਹੀਂ ਹੈਗੀ ਐਵੇਂ ਠੀਕ ਹੈ ਮੌਸਮ। ਉੱਥੇ ਗੋਦਾਵਰੀ ਨਦੀ ਹੈਗੀ ਆ ਨੇੜੇ ਇੰਨੀ ਵਧੀਆ। ਇੰਨਾ ਸ਼ਾਂਤ ਇਲਾਕਾ ਇੰਨਾ ਵਧੀਆ ਲੱਗਦਾ ਸਕੂਨ ਜਿਹਾ ਲੱਗਦਾ ਉੱਥੇ ਜਾ ਕੇ ਤਾਂ।
ਅੱਛਾ।
ਹਾਂਜੀ ਬਹੁਤ ਵਧੀਆ ਤੁਸੀਂ ਹੋ ਆਓ ਇੱਕ ਵਾਰੀ।
ਹਾਂਜੀ, ਹਾਂਜੀ ਜਾਵਾਂਗੇ ਪੱਕਾ।
ਦੇਖ ਕੇ ਆਓ ਤੁਸੀਂ ਬੜਾ ਆਨੰਦ ਹੈ ਉੱਧਰ।
ਅੱਛਾ, ਤੁਸੀਂ ਜਾਣ ਤੋਂ ਪਹਿਲਾਂ ਸਾਨੂੰ ਦੱਸ ਦੇਣਾ ਫੇਰ।
ਹਾਂਜੀ, ਹਾਂਜੀ, ਜ਼ਰੂਰ ਜੀ, ਜ਼ਰੂਰ ਦੱਸਾਂਗੇ ਜੀ। ਇਹ ਟਿਕਟਾਂ ਤੇ ਤਿੰਨ ਮਹੀਨੇ ਪਹਿਲੇ ਹੁੰਦੀਆਂ ਨਾ ਢਾਈ ਮਹੀਨੇ ਪਹਿਲਾਂ ਹਾਂਜੀ। ਜੀ ਹਾਂਜੀ ਅਗਸਤ 'ਚ ਹੋਣੀਆਂ ਟਿਕਟਾਂ ਹਾਂਜੀ।
ਕੋਈ ਨਹੀਂ, ਹਾਂਜੀ, ਹਾਂਜੀ।
ਅੱਛਾ ਜੀ, ਅੱਛਾ। ਉੱਥੇ ਵੀ ਬਹੁਤ ਵਧੀਆ ਨਾਨਕਸਰ ਤਾਂ ਇੰਨੀ ਸ਼ਾਂਤੀ। ਸ਼ਾਂਤੀ ਏ ਹੈ। ਬਹੁਤ ਵਧੀਆ ਲੱਗਦਾ ਹੈ ਹਾਂਜੀ। ਬਸ ਪਾਠ ਵਗੈਰਾ ਹੁੰਦੇ ਰਹਿੰਦੇ ਨਾ ਜੀ ਤਾਂ ਕਰਕੇ ਸ਼ਾਂਤੀ ਆ ਉੱਧਰ ਬਹੁਤ।
ਉੱਥੇ ਤੇ ਸਵੇਰੇ ਸਵੇਰੇ ਪਾਠ ਹੁੰਦਾ ਹੈ।
ਹਾਂਜੀ ਹਾਂਜੀ ਸਕੂਨ ਵੱਧ ਢਾਈ ਵਜੇ ਅੰਮ੍ਰਿਤ ਵੇਲੇ ਹੀ ਹੋ ਜਾਂਦਾ ਉੱਥੇ ਤਾਂ।
ਹਾਂਜੀ ਤੇ ਬੜੀ ਸ਼ੁੱਧ ਬਾਣੀ ਬੋਲਦੇ ਨੇ ਉਹ ਤੇ।
ਹਾਂਜੀ, ਉਹਨਾਂ ਦੇ ਨਾਲੇ ਕੰਠ ਵੀ ਹੈਗਾ ਨਾ। ਕੰਠ ਵੀ ਹੋਇਆ ਪਿਆ ਉਹਨਾਂ ਨੂੰ ਦਾ।
ਹਾਂਜੀ।
ਹਾਂਜੀ ਹੋਰ ਸੁਣਾਓ ਜੀ?
ਬਸ ਵਧੀਆ ਜੀ।
ਤੁਹਾਡੇ ਉੱਧਰ ਹਾਂਜੀ ਹਾਂਜੀ ਕਦੀ ਕਦੀ ਕਿਉਂਕਿ ਮੈਂਗੋ ਅੰਬ ਨਾ। ਸਹੀ ਨਹੀਂ ਆਉਂਦੇ ਪਏ ਹਲੇ ਥੋੜੇ ਨਾ ਟੀਕੇ ਲੱਗੇ ਵਾਲੇ ਅੰਬ ਆਉਂਦੇ ਪਏ ਨੇ।
ਠੀਕ ਹੈ। ਹਾਂਜੀ ਹੁਣ ਬਰਸਾਤ ਆ ਗਈ ਹੈ ਨਾ ਫੇਰ ਕੀੜਾ ਪੈ ਜਾਏਗਾ ਅੰਬ ਵਿੱਚ।
ਹਾਂਜੀ, ਹਾਂਜੀ ਹੋਰ ਤੁਸੀਂ। ਅਸੀਂ ਅ ਅਸੀਂ ਤੇ ਦੁੱਧ ਲੈ ਲਈ ਦਾ। ਤੇ ਅੰਬ ਲੈ ਲਿਆ ਥੋੜਾ ਵਿੱਚ ਚੀਨੀ ਆਪਣੀ ਪਾਉਣੀ ਮਰਜ਼ੀ ਪਾ ਲਓ ਨਹੀਂ ਤਾਂ ਤੁਸੀਂ। ਮਿੱਠੇ ਦੇ ਇਲਾਵਾ ਸ਼ਹਿਦ ਪਾ ਸਕਦੇ ਹੋ। ਜਿਵੇਂ ਤੁਹਾਨੂੰ ਦਿਲ ਕਰਦਾ ਹੈ।
ਅੱਛਾ।
ਬਸ ਗ੍ਰੈਂਡ ਕਰ ਦੋ ਸ਼ੇਕ ਤਿਆਰ ਹੈ। ਉੱਪਰ ਡਰਾਈ ਫਰੂਟਸ ਪਾਉਣੇ ਨੇ। ਜਿਵੇਂ ਬਦਾਮ ਹੋ ਗਏ, ਕਾਜੂ ਹੋ ਗਏ, ਪਾਉਣੇ ਨੇ ਮੇਵੇ ਵਗੈਰਾ ਪਾ ਲੋ। ਉਹ ਤੁਹਾਡੀ ਮਰਜ਼ੀ ਹੈਗੀ ਹੈਗੀ ਏ ਹਾਂਜੀ। ਸਾਡੇ ਬੱਚੇ ਤਾਂ ਛੱਡਦੇ ਨੀ ਰੋਜ਼ ਰਾਤੀ ਪੀ ਕੇ ਸੌਦੇ ਨੇ ਸਾਡੇ ਬੱਚੇ ਤਾਂ।
ਅਸੀਂ ਵੀ ਪੀ ਕੇ ਸੁਣਦੇ ਆ
ਅੱਛਾ ਜੀ ਅੱਛਾ ਹਾਂ ਗਰਮੀ ਬਹੁਤ ਹੈ ਨਾ ਤਾਂ ਕਰਕੇ ਆਪਾਂ ਆਪਾਂ ਹੀ ਬਸ ਮੇਰੀ ਤੇ ਹੀ ਹੈਗਾ ਕਿ ਮੈਂ ਘੱਟ ਖਾਂਦੀ ਆ ਦਾਣੇ ਨ ਲਾਂਦੇ ਨੇ ਗਰਮੀ ਹੋ ਜਾਂਦੀ ਆ ਅੰਬ ਕਰਕੇ
ਹਾਂਜੀ ਹਾਂਜੀ
ਹਾਂਜੀ ਹੋਰ ਜੀ?
ਬਸ ਵਧੀਆ।
ਤੁਹਾਡੇ ਉੱਧਰ ਅ ਮਤਲਬ ਉੱਧਰ ਗਰਮੀ ਗੁਰਮੀ ਹੈ ਉੱਧਰ ਕੀ ਘੱਟ ਵੱਧ ਹੈ ਕੀ ਠੀਕ।
ਹਾਂਜੀ ਹੈਗੀ ਹੈ ਗਰਮੀ ਬਹੁਤ ਗਰਮੀ ਹੈਗੀ ਹੈ ਟੈਂਪਰੇਚਰ ਬਹੁਤ ਜ਼ਿਆਦਾ ਹੈਗਾ ਹੈ।
ਅੱਛਾ ਤਾਪਮਾਨ ਜਿਆਦਾ ਹੋਇਆ ਪਿਆ ਅੱਛਾ ਜੀ।
ਤੁਸੀਂ ਹੇਮਕੁੰਟ ਸਾਹਿਬ ਗਏ ਹੋ?
ਨਹੀਂ ਜੀ, ਨਹੀਂ ਆਪਾਂ ਨੀ ਗਏ ਚੜਾਈ ਬਹੁਤ ਹੈ ਨਾ ਬਹੁਤ ਸਿੱਧੀ। ਚੜਾਈ ਹੈਗੀ ਤਾਂ ਕਰਕੇ ਨੀ ਜੀ ਹੁਣ ਵੀ ਤੇ ਨਿਹੰਗਾਂ ਨੇ ਰੌਲਾ ਪਾਇਆ ਜੋ ਕੱਲ ਜਾਣਾ ਨਿਹੰਗਾਂ ਨੇ। ਪੱਚੀ ਤਰੀਕ ਦਾ ਇਕੱਠ ਕਰਕੇ ਸੁਣਿਆ ਤੁਸੀਂ ਗੱਲ?
ਨਹੀਂ ਜੀ ਅਸੀਂ ਤਾਂ ਨਹੀਂ ਸੁਣਿਆ ਹਜੇ ਤੱਕ।
ਨਿਹੰਗ ਨੂੰ ਮਾਰਿਆ ਸੀ। ਸੀ ਨਾ ਉਹਨਾਂ ਨੇ ਉੱਤਰਾਖੰਡ ਵਾਲਿਆਂ ਨੇ ਉੱਥੇ ਹੈਗੇ ਨੇ ਜੋ ਵਪਾਰੀ ਉਹਨਾਂ ਨੇ ਮਾਰ ਰੱਖਿਆ ਉਹਨਾਂ ਕੁਛ ਉਹਦੇ ਗੱਡੀ ਲਣ ਚੱਕਰਾਂ ਚਚ ਉਹ ਕਹਿੰਦੇ ਗੱਡੀ ਹਟਾਓ ਉਹ ਕਹਿੰਦੇ ਗੱਡੀ ਲਾਓ ਪਤਾ ਆਪ ਪਿੱਛੇ ਲੜ ਪਏ ਨੇ ਆਪਸ ਬਸ ਪੁਲਸ ਕੇਸ ਹੋ ਗਿਆ ਅੰਦਰ ਲੈ ਗਿਆ ਨਿਹੰਗ ਨੂੰ ਹੁਣ ਕੱਲ ਨਿਹੰਗ ਇਕੱਠ ਕਰਕੇ ਚੱਲੇ ਨੇ ਸਾਰੇ ਨਿਹੰਗ ਪੰਜਾਬ ਦੇ ਇਕੱਠ ਕਰਕੇ ਨਾ
ਹੋਰ ਸੁਣਾਓ ਜੀ
ਬਸ ਵਧੀਆ ਜੀ
ਹੋਰ ਕੀ ਕਰਦੇ ਸੀ
ਮੈਂ ਕੁਛ ਨੀ ਬੈਠੀ ਸੀ ਕੱਪੜੇ ਤੈਅ ਲਾਂਦੀ ਪਈ ਸੀ
ਅੱਛਾ ਅੱਛਾ ਜੀ
ਨਾ ਨਾ ਹਜੇ ਤੇ ਨੀ ਪੀ
ਹਾਂਜੀ ਹਾਂਜੀ ਹੁਣੇ ਈ ਜਸਟ ਪੀਤੀ ਏ ਥੋੜ੍ਹੀ ਦੇਰ ਪਹਿਲਾਂ ਦਸ ਮਿੰਟ ਹੀ ਹੋਏ ਨੇ ਬਸ ਮੇਰਾ ਨਿਆਣਾ ਹਸਪਤਾਲ ਦਾਖਲ ਸੀ ਨਾ ਕੁਛ ਤਾਂ ਕਰਕੇ
ਅੱਛਾ ਕੀ ਬਨਾਇਆ ਤੁਸੀਂ
ਮੈਂ ਭਰਥਾ ਬਨਾਇਆ ਸੀ ਜੀ ਬਹੁਤ ਟੇਸਟੀ ਬਣਿਆ ਸੀ ਸਵਾਦ ਬਣਿਆ ਸੀ ਭੜਥਾ ਪਹਿਲੇ ਭੁੰਨ ਲਈ ਦਾ ਵੈਸੇ ਤੇ ਨਾਲ ਈ ਭੱਠੀ ਹੈਗੀ ਸਾਡੇ ਬੈਂਗਣ ਤੇ ਨਾ ਤੇਲ ਲਾ ਕੇ ਨਾ ਪੱ ਭੱਠੀ ਤੇ ਭੇਜਦੀ ਦਾ ਵੈਸੇ ਤਾਂ ਕਿ ਅੱਜ ਕੱਲ ਭੱਠੀ ਕੰਮ ਕੰਮ ਠੱਪ ਹੋਇਆ ਪਿਆ ਤੇ ਭੱਠੀ ਤੇ ਭੇਜਿਆ ਨੀ ਘਰੇ ਭੁੰਨ ਲਿਆ ਗੈਸ ਤੇ ਜੀ ਭੁੰਨ ਕੇ ਪਿਆਜ ਬਰੀਕ ਬਰੀਕ ਕੱਟ ਲੋ ਹਰੀ ਮਿਰਚਾਂ ਬਰੀਕ ਬਰੀਕ ਅਦਰਕ ਹੋ ਗਿਆ ਲਸਣ ਹੋ ਗਿਆ ਕਰਕੇ ਨਾ ਮੈਂ ਤੇ ਮਟਰ ਵੀ ਪਾ ਲੈਂਨੀ ਆ ਬੜੀ ਸਵਾਦ ਬਣਦੇ ਨੇ ਮਟਰ ਪਾ ਕੇ ਤਾਂ ਹਰੇ ਮਟਰ ਹੁੰਦੇ ਨੇ ਨਾ ਉਹ ਪਾ ਕੇ ਬੜੇ ਸਵਾਦ ਬਨਦੇ ਨੇ ਉਹ ਭੁੰਨ ਲਿਆ ਉਸ ਤੋਂ ਬਾਅਦ ਟਮਾਟਰ ਪਾ ਲਏ ਬਰੀਕ ਬਰੀਕ ਜੀ ਬਸ ਨਮਕ ਮਰਚ ਅਪਨੇ ਸਵਾਦ ਦੇ ਅਨੁਸਾਰ ਪਾ ਲੋ
ਹਮ
ਮੈਂ ਤੇ ਬੈਂਗਣ ਨੂੰ ਚੋਪ ਕਰ ਦਿੰਨੀ ਆ ਸਾਰਾ ਉਹ ਨਾ ਅਹ ਮੈਸ਼ ਨੀ ਹੁੰਦਾ ਨਾ ਸਿਧ ਦਾ ਹਾਂਜੀ ਤਾਂ ਕਰਕੇ ਉੱਤੇ ਧਨੀਆ ਪਤਾ ਪਾ ਲਉ ਸਵਾਦ ਏਡਾ ਬਣਦਾ
ਹਾਂਜੀ ਹਾਂਜੀ
ਹੋਰ ਜੀ ਤੁਸੀਂ ਸੁਣਾਓ ਘਰੇ ਸਭ ਠੀਕ ਨੇ ਤੁਸੀ ਘੁੰਮਨ ਨਹੀਂ ਗਏ ਇੱਥੇ ਗਰਮੀ ਛੁੱਟੀਆਂ ਚ
ਹਜੇ ਤੇ ਨਹੀਂ ਗਏ ਨਾਨੀ ਘਰ ਜਾਵਾਂਗੇ
ਅੱਛਾ ਨਿਆਣੇ ਦੀਆਂ ਛੁੱਟੀਆਂ ਪਈਆਂ ਨਾ ਤਾਂ ਮੈਂ ਕਿਆ ਗਏ ਹੋਣੇ ਓ
ਹਾਂਜੀ-ਹਾਂਜੀ, ਹਜੇ ਨੀ ਗਏ।
ਅੱਛਾ ਜੀ ਅੱਛਾ।
ਤੁਸੀਂ ਗਏ ਹੋ ਕਿੱਥੇ
ਹਾਂਜੀ ਆਪਾਂ ਤੇ ਹੋ ਆਏ ਲੁਧਿਆਣੇ ਗਏ ਸੀ
ਅੱਛਾ ਉੱਥੇ ਕੀ ਫੇਮਸ ਏ
ਉੱਥੇ ਤਾਂ ਸੂਟ ਹੀ ਹੈਗਾ ਹੈ ਸੂਟ ਜਿਆਦਾ ਫੇਮਸ ਹੈਗੇ ਨੇ ਕੱਪੜੇ ਦਾ ਹੈਗਾ ਨਾ ਕੰਮ ਉੱਧਰ ਜੇਦਾ
ਅੱਛਾ
ਕੱਪੜੇ ਦਾ ਕੰਮ ਬਹੁਤ ਹੈ ਉੱਧਰ ਹਾਂਜੀ ਉੱਧਰੋਂ ਲੈ ਕੇ ਆਨੇ ਆ ਨਾ ਕੱਪੜੇ ਹੁਣ ਵੀ ਦੋ ਸੂਟ ਉੱਧਰੋਂ ਹੀ ਲੈ ਕੇ ਆਏ ਆਂ। ਪਰ ਉਹ ਕੁਝ ਜਾਣਕਾਰ ਹੈਗੇ ਸੀ, ਰਿਸ਼ਤੇਦਾਰ ਹੈਗੇ ਨੇ ਉਹਨਾਂ ਦੇ ਕੋਲੋਂ ਲਏ ਸੀ, ਸੀਆ ਬਰਾਇਡੇਲ ਸਟੋਰ ਹੈਗਾ ਉੱਥੋਂ ਲਏ ਸੀ ਜੀ, ਵੈਸੇ ਤੇ ਘੱਟ ਰੇਟ ਤੇ ਲੈਣੇ ਨੇ ਤੇ ਤੁਸੀਂ ਏਸੀ ਮਾਰਕਟ ਲੈ ਸਕਦੇ ਓ।
ਅੱਛਾ, ਕੀ ਰੇਟ ਤੇ ਮਿਲੇ ਨੇ ਤੁਹਾਨੂੰ ਸੂਟ?
ਓ ਤੇ ਮੈਂ ਮੈਨੂੰ ਜੋ ਮਿਲੇ ਨੇ, ਉਹ ਤੇ ਮੇਰੇ ਪੇਕਯੋੰ ਮਿਲੇ ਨੇ ਨਾ। ਤੇ ਓ ਦੇ ਬਾਰਾਂ-ਬਾਰਾਂ ਸੌ ਰੁਪਏ ਪਏ ਨੇ।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
ਹਾਂਜੀ। ਕੋਟਨ ਦੇ ਸੂਟ ਲੈਏਨ ਨਾ ਤੁਹਾਨੂੰ ਪਤਾ ਗਰਮੀਆਂ ਵਾਧੂ ਹੈਗੀ ਏ। ਪਾਈ ਨੀ ਜਾਂਦੇ ਕੱਪੜੇ ਦੂਜੇ ਵਾਲੇ ਖਾਂਦੇ ਨੇ ਪਿੰਡੀਆਂ ਨੂੰ। ਹਾਂਜੀ, ਤਾਂ ਹੀ ਕੋਟਨ ਹੀ ਪਾਈ ਦੇ ਵੈਸੇ ਤਾਂ ਜਾਦਾ।
ਹਾਂਜੀ-ਹਾਂਜੀ।
ਹੋਰ ਜੀ। ਕੀ ਲੱਗੇ ਸੀ?
ਹਾਂਜੀ।
ਮੈਂ ਕਿਹਾ ਕੀ ਲੱਗੇ ਸੀ ਤੁਸੀਂ, ਕੀ ਕਰਦੇ ਸੀ?
ਮੈਂ ਕੁਛ ਨੀ ਬੈਠੀ ਸੀ।
ਅੱਛਾ ਜੀ ਅੱਛਾ, ਗੁਰਦੁਆਰੇ ਨੀ ਗਏ।
ਨਈ-ਨਈ ਹਜੇ ਜਾਵਾਂਗੀ।
ਅੱਛਾ ਜੀ ਅੱਛਾ, ਬਸ ਆਪਾਂ ਵੀ ਜਾਨਾ ਹੈ ਤੂੰ ਦੀ ਜੋਤ ਜਗਾਨੀ ਬਾਬਾ ਜੀ ‌ਅੱਗੇ। ਰੋਜ਼ ਜੀ, ਪਾਠ ਕਰਦੇ ਓ?
ਹਾਂਜੀ ਕਰਦੇ ਆਂ, ਤੁਸੀਂ ਕਰਦੇ ਓ? ਸਾਡੇ ਕੋਲ ਅਹ ਸਾਡੇ ਘਰ ਦੇ ਕੋਲ ਆ ਇੱਕ ਗੁਰਦੁਆਰਾ ਹੈਗਾ ਉੱਥੇ ਹੁੰਦਾ ਬੁੱਧਵਾਰ।
ਅੱਛ ਅੱਛਾ ਜੀ ਅੱਛਾ, ਅੱਛਾ।
ਹਾਂਜੀ।
ਹੋਰ ਸੁਣਾਓ ਤੁਹਾਡੀ ਸਫਾ ਸਾਫ ਸਫਾਈ ਰਹਿੰਦੀ ਗਲੀ ਕੇ ਐਵੇਂ ਗੰਦੀ ਰਹਿੰਦੀ ਏ?
ਨਹੀਂ-ਨਹੀਂ, ਸਾਫ ਸੁਥਰੀ ਸਾਫ ਰਹਿੰਦੀ ਏ, ਸਾਫ ਰਹਿੰਦੀ ਏ ਸਾਫ਼।
ਅੱਛਾ ਜੀ ਆਂਦੇ ਨੇ, ਗੰਦ੍ਹ ਵਾਲੇ, ਕਚਰੇ ਵਾਲੇ ਸਫਾਈਆਂ ਕਰਨ ਆਂਦੇ ਨੇ, ਸਾਡੇ ਤੇ ਆਂਦੇ ਕੋਈ ਨੀ ਇੰਨੇ ਤੰਗ ਕਰਦੇ ਨੇ, ਇਨੇ ਫੋਨ ਲਾਓ ਤਾਂ ਜਾ ਕੇ ਅੰਦਰ ਨੂੰ ਪਤਾ ਸਰਕਾਰੀ ਦਾ ਬੁਰਾ ਹਾਲ ਐ ਇਹਨਾਂ ਦੇ ਤੇ। ਦਾ ਫੋਨ ਕਰੋ ਤੇ ਇੱਕ ਵਾਰੀ ਆਂਦੇ ਨੇ ਇਹਨਾਂ ਨੂੰ ਤਾਂ। ਹੂੰ, ਬਸ ਸਾਡੇ ਤੇ ਬਸ
ਐਥੇ ਤੇ ਆਂਦੇ ਨੇ, ਸਾਫ ਕਰਦੇ ਨੇ ਕਿਉਂਕਿ ਫਿਰ ਮੱਛਰ ਬਹੁਤ ਬਹਿੰਦੇ ‌ਨੇ ਨਾ, ਬੋਤ ਜਾਦਾ ਦਿੱਕਤ ਤ ਹੋਂਦੀ ਐ ਫੇਰ ਐਸੀ ਚੀਜ਼ ਤੋਂ ਹਾਂਜੀ, ਫੇਰ ਉਹੀ ਬਿਮਾਰ ਹੋ ਜਾਂਦੇ ਨੇ, ਡੇਂਗੂ ਹੋ ਜਾਂਦਾ ਐ, ਟਾਈਫਾਇਡ ਹੋ ਜਾਂ ਦਾ ਉਹਨਾਂ ਨੂੰ ਫਿਰ।
ਸਹੀ ਗੱਲ ਹੈ ਜੀ ਬਸ ਸਾਡੇ ਨਿਆਣੇ ਨੂੰ ਵੀ ਹੋਇਆ ਪਿਆ ਨਾ ਟਾਈਫਾਈਡ ਹੋ ਗਿਆ ਸਾਡੇ ਨਿਆਣੇ ਨੂੰ ਵੀ ਹਾਂਜੀ ਹੋਰ ਜੀ
ਬਸ ਵਧੀਆ
ਗੱਡੀਆਂ ਕਾਰਾਂ ਵੀ ਬੋਤ ਚਲਦੀਆਂ ਐ ਨਾ ਉਹਦੇ ਕਰਕੇ ਪ੍ਰਦੂਸ਼ਣ ਫੈਲ ਜਾਂਦਾ ਬੋਤ। ਹਾਂਜੀ। ਨਾਲੇ ਉਹ ਨਵਾਂ ਸੁਣਿਆ ਤੁਸੀਂ ਹੁਣ ਕੋਚਿੰਗ ਸੈਂਟਰ ਦਾ ਸ ਕੇਸ ਹੋ ਗਿਆ ਹੁਨ ਬਲਾਸਟ ਹੋਇਆ ਏ ਸੀ ਬਲਾਸਟ ਹੋ ਗਿਆ ਸੀ, ਫਟ ਗਿਆ ਸੀ ਏ ਸੀ। ਕੋਚਿੰਗ ਸੈਂਟਰ ਲਖਨਊ ਏਸੀ ਫਟ ਗਿਆ ਸੀ, ਕਹਿੰਦੇ ਘੱਟ ਵੱਧ ਕਰਨ ਕਰਕੇ ਏਸੀ ਪਾਸਟ ਫਟ ਗਿਆ ਬਸ ਦੱਸ ਕੀ ਬਾਰਾਂ ਨਿਆਣੇ ਮਰ ਗਏ ਨੇ ਓਥੇ, ਕਿੰਨੇ ਦੇ ਘਾਇਲ ਵੀ ਹੋ ਗਏ ਨੇ। ਬਸ ਏਹੀ ਹੈ ਕਹਿੰਦੇ ਨਾ ਪ੍ਰਦੂਸ਼ਣ ਬੁਲਾਇਆ ਦਾ, ਆਪ, ਆਪ ਹੀ ਨਹੀਂ ਅਸੀਂ ਕਰਦੇ ਸੰਭਾਲਦੇ ਆਪਣੇ ਆਪ ਨੂੰ।
ਹਾਂਜੀ-ਹਾਂਜੀ।
ਬਿਨਾ ਏਸੀ ਤੋਂ ਹੀ ਰਹਿੰਦਾ ਸੀ, ਹੁਣ ਵੇਖ ਲੋ ਬਿਨਾ ਏ ਤੋਂ ਇੱਕ ਮਿੰਟ ਨੀ ਸਰਦਾ ਕਿਸੇ ਦਾ। ਪਹਿਲੇ ਤੇ ਪੇੜਾਂ ਦੀ ਛਾਵਾਂ ਥੱਲੇ ਬਹਿ ਕੇ ਪੱਖੇ ਝਲਦੇ ਸੀ। ਤੇ ਹੁਣ ਵੇਖ ਲੋ ਪੱਖਿਆ ਥੱਲੇ ਵੀ ਨੀ ਸਰਦਾ ਕਿਸੇ ਦਾ।
ਹਾਂਜੀ ਪੰਖੇ ਹੀ ਬਹੁਤ ਗਰਮ ਹਵਾ ਫੈਕਦੇ ਨੇ।
ਹਾਂਜੀ ਪਰ ਫੇਰ ਵੀ ਉਹ ਪਹਿਲਾ ਟਾਈਮ ਵੀ ਹੈਗਾ ਸੀ ਲੋਕੀ ਰਹਿੰਦੇ ਹੀ ਸੀ ਸਾਰਦੇ ਹੀ ਸੀ ਕੰਮ ਸਾਰੇ ਬਸ ਹੁਣ ਹੀ ਜਿਆਦਾ ਹੋਇਆ ਪਿਆ ਕੁੱਛ। ਹਾਂਜੀ ਹੋਰ ਸੁਣਾਓ ਜੀ।
ਬਸ ਵਧੀਆ ਜੀ।
ਫੇਰ ਤੁਸੀਂ ਕੱਪੜੇ ਕਿੱਥੋਂ ਲੈਂਦੇ ਹੋ
ਅਸੀਂ ਤਾਂ ਲੁਧਿਆਣਾ ਤੇ ਨਹੀਂ ਲੁਧਿਆਣੇ ਤੋਂ ਅੱਗੇ ਹੈਗਾ।
ਅੱਛਾ ਜੀ ਅੱਛਾ,
ਅੰਮ੍ਰਿਤਸਰ ਹੈਗਾ ਉੱਥੋਂ ਲੈਂਦੇ ਹਾਂ।
ਅੱਛਾ ਜੀ ਹਾਂ ਉਹ ਵੀ ਬੜਾ ਮਸ਼ਹੂਰ ਹੈਗਾ ਉਹਦੇ ਕੱਪੜੇ ਦੀ ਮੰਡੀ ਹੈਗੀ ਆ ਉੱਥੇ ਮੇਨ ਤਾਂ।
ਹਾਂਜੀ ਹਾਂਜੀ,
ਹਾਂਜੀ ਉੱਥੇ ਦੇ ਕੱਪੜੇ ਵੀ ਬੜੇ ਵਧੀਆ ਹੈਗੇ ਨੇ। ਐ ਜੇ ਮੁਲਾ ਆਆ ਮੈਂ ਗ ਨੇ ਕੁੱਛੋ ਹੀ ਨਾ,
ਤੇ ਰੇਟ ਵੀ ਉਹਨਾ ਦਾ ਠੀਕ ਹੈਗਾ ਹੈ।
ਹਾਂਜੀ ਹਾਂਜੀ, ਉਧਰ ਦੇ ਕਹਿੰਦੇ ਨੇ ਸਸਤੇ ਰੇਟ ਤੇ ਵੀ ਮਿਲ ਜਾਂਦੇ ਨੇ ਨਾਲੇ ਸੁਣਿਆ।
ਹਾਂਜੀ,
ਉੱਥੇ ਤਾਂ ਪੰਜਾਬੀ ਜੁੱਤੀਆਂ ਵੀ ਬੜੀ ਮਸ਼ਹੂਰ ਹੈਗੀਆਂ ਹਾਂਜੀ ਪਾਪ ਪਾਪੜ ਉੱਥੇ ਦੇ ਪਾਪੜ ਖਾਧੇ ਕਿੰਨੇ ਸਵਾਦ ਹੁੰਦੇ ਨੇ ਪਾਪੜ ਉੱਥੇ ਦੇ ਮੈਂ ਤੇ ਸਪੈਸ਼ਲ ਜਦੋਂ ਜਦੋਂ ਵੀ ਜਾਈਦਾ ਹੁੰਦਾ ਪਾਪੜ ਤੇ ਜ਼ਰੂਰ ਲੈ ਕੇ ਆਈਦੇ ਹੁੰਦੇ ਮਿਰਚਾਂ ਵਾਲੇ
ਹਾਂਜੀ,
ਤੁਸੀਂ ਗਏ ਸੀ ਅੰਮਰਿਤਸਰ।
ਹਾਂਜੀ ਗਏ ਸੀ ਅਸੀਂ
ਅੱਛਾ,
ਚਲੋ ਠੀਕ ਹੈ ਫੇਿਰ ਮੈਂ ਥੋੜ੍ਹੀ ਦੇਰ ਚ ਕਰਦੀ ਹਾਂ ਗੱਲ। ਸ਼੍ਰੀ ਅਕਾਲ।